ਸਤਿ ਸ੍ਰੀ ਅਕਾਲ।
ਹੋਰ ਕੀ ਕਰ ਰਹੇ ਸੀ, ਕੀ ਹਾਲ ਚਾਲ?
ਵਧੀਆ ਹੈਗਾ। ਕਰ ਤੇ ਕੁਛ ਨਹੀਂ ਰਹੇ ਸੀਗੇ। ਬਸ ਹੁਣ ਬੱਤੀ ਗਈ ਹੋਈ ਸੀਗੀ, ਤੇ ਬੈਠੇ ਹੈਗੇ ਆ, ਵੇਹਲੇ। ਕੁਛ ਕਰਨ ਨੂੰ ਹੈ ਹੀ ਨਹੀਂ, ਜਿਵੇਂ ਹੱਥ ਪੈਰ ਬਿਲਕੁਲ ਹਿਲਾਉਣ ਵਾਲਾ, ਕੁਛ ਕੰਮ ਹੋ ਹੀ ਨਹੀਂ ਪਾ ਰਿਹਾ। ਬਤੀ ਬੱਤੀ ਆਏਗੀ ਤੇ ਸਾਰੇ ਕੰਮ ਹੋਣਗੇ, ਬੱਤੀ ਨੀ ਆ ਰਹੀ ਹੈ।
ਗਰਮੀ ਕਰਕੇ, ਕੁਝ ਜ਼ਿਆਦਾ ਹੀ ਕਟੌਤੀ ਹੋ ਰਹੀ ਹੈ ਬੱਤੀ ਦੀ। ਐ ਕਿੱਥੇ ਸੁਣੋ ਇੰਨੀ ਗਰਮੀ ਹੈ, ਟਰਾਂਸਫਾਰਮਰ ਫੂਗਿਆ ਹੈ। ਕਿਥੇ ਸੁਣਨ ਨੂੰ ਮਿਲ ਰਿਹਾ, ਤਾਰਾਂ ਹੀ ਸੜ ਗਈਆਂ ਨੇ। ਕਦੇ ਕੁੱਛ ਹੋ ਗਿਆ ਨਵੇਂ ਖੰਭੇ ਲਾ ਰਹੇ ਨੇ ਕਦੇ ਕੁੱਛ ਕਰ ਰਹੇ ਨੇ। ਪਰ ਇਹ ਨਹੀਂ ਸੋਚ ਰਹੇ ਕਿ ਦਿੱਕਤੇ ਆਮ ਆਦਮੀ ਨੂੰ ਹੋ ਰਹੀ ਹੈ। ਤੇ ਸਰਕਾਰ ਨੂੰ ਥੋੜਾ ਬੋਤ ਧਿਆਨ ਤੇ ਰੱਖਣਾ ਹੀ ਚਾਹੀਦਾ ਹੈ।
ਸਰਕਾਰ ਤੇ ਕੁਛ ਨੀ ਕਰਦੀ ਹੈਗੀ ਹੈ ਭੈਣ ਜੀ ਮੈਂ ਤੁਹਾਨੂੰ ਕੀ ਦੱਸਾਂ। ਮੇਰੇ ਥੇ ਘਰ ਦਾ ਇਹ ਹਾਲ ਹੋਇਆ ਭੈਣ ਹਾਂ ਕਿ ਅਹ। ਬਿਜਲੀ ਆ ਨਹੀਂ ਰਹੀ ਹੈਗੀ ਹੈ। ਬੱਚੇ। ਪਰੇਸ਼ਾਨ ਕਰ ਰਹੇ ਮੰਮੀ ਏਸੀ ਨਹੀਂ ਚੱਲ ਰਿਹਾ ਗਰਮੀ ਲੱਗ। ਹੈਗੀ ਹੈ ਮੈਂ ਬੜਾ ਹੀ ਦੁਖੀ ਕੀਤਾ ਹੋਇਆ।
ਹਾਂਜੀ ਉਹ ਤੇ ਹੈ। ਹੀ ਹੈ। ਮੈਨੂੰ ਲੱਗ ਰਿਹਾ ਪਿਛਲੇ ਸਾਲ ਤੋਂ ਇਸ ਸਾਲ ਜ਼ਿਆਦਾ ਹੀ। ਕੁਛ ਗਰਮੀ ਪੈ ਰਹੀ ਹੈ। ਅੜਤਾਲੀ ਡਿਗਰੀ ਤੱਕ ਟੈੈਂਪਰੇਚਰ ਚਲਾ ਗਿਆ। ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ। ਮਤਲਬ। ਬੰਦਾ ਦਿਨ ਚ ਦਸ ਵਾਰੀ ਤੇ ਨਹਾ ਹੀ ਲੈ ਇੰਨੀ ਹਾਲਤ ਬੁਰੀ। ਹੈਗੀ ਹੈ। ਜਿਰਾਾ ਜਾਂ ਕੁ। ਕੰਮ ਕਰਨ ਜਾਓ ਤੁਸੀਂ ਰਸੋਈ ਚ। ਤੇ ਤੁਰੰਤ ਹੀ ਪਸੀਨੇ ਨਾਲ ਪਸੀਨੋ ਪਸੀਨਾ ਹੋ ਜਾ ਰਹੇ ਹੋ ਤੁਸੀਂ।
ਹਾਂਜੀ ਫਰ। ਸਾਡੇ ਤੇ ਬੱਚੇ ਇੰਨਾ ਰੌਲਾ ਪਾਉਂਦੇ ਹੈਗੇ ਨੇ ਮੰਮੀ ਕਦੋਂ ਆਏਗੀ ਕਦੋਂ ਆਏਗੀ ਮੈਂ। ਹੁਣ ਮੈਂ ਕੀ ਦੱਸ ਸਕਦੀ। ਹੈਗੀਆਂ ਕੁਛ ਨਾ ਕੁੱਛ ਸਮੱਸਿਆ ਹੋਣੀ ਹੈਗੀ ਹੈ। ਤਾਂ ਹੀ ਕੱਟੀ ਹੈਗੀ ਹੈ। ਬਾਹਰ। ਜਾ ਕੇ ਦੇਖਣਗੇ ਮੈਂ ਕਿਹਾ ਹੁਣ। ਬਾਹਰ ਜਾ ਕੇ ਵੀ ਕੀ ਕਰਲੋਗੇ ਬਾਹਰ ਵੀ ਤੇ ਗਰਮੀ ਹੈ। ਘੱਟ ਤੋਂ ਘੱਟ ਪੱਖੇ ਥੱਲੇ ਬੈਠੋ ਤੇ ਪੱਖੇ ਦੀ ਹਵਾ ਲੱਗੇਗੀ ਤੁਹਾਨੂੰ। ਤੇ। ਮੰਨਦੇ ਹੀ ਨਹੀਂ ਨੇ ਹੁਣ ਬੱਤੀ ਨਹੀਂ ਆਉਂਦੀ ਪਈ ਉਹਨਾਂ ਦੇ ਹੈ ਕੰਮ ਨਹੀਂ ਹੁੰਦੇ ਹੈਗੇ ਨੇ ਉਹਨਾਂ ਦੇ ਨਾਲ। ਸਾਡੇ ਕੰਮ ਨੀ ਹੁੰਦੇ ਹੈਗੇ ਨੇ। ਤੇ ਫਿਰ ਸਭ ਪਰੇਸ਼ਾਨੀ ਹੋ ਜਾਂਦੀ ਹੈਗੀ ਹੈ। ਰੱਬ ਜਾਣੇ ਸਰਕਾਰ ਕੀ ਕਰਨ ਡੀ ਕੀ ਨਹੀਂ ਕਰਨ ਡੀ ਵੈਸੇ ਕਹਿੰਦੀ ਹੈਗੀ ਹੈ ਕਿ। ਹ ਤੁਸੀਂ ਅਸੀਂ ਬਿਜਲੀ ਫ੍ਰਰੀ ਕਰ ਦਿੱਤੀ ਹੈਗੀ ਅਸੀਂ ਬਿਜਲੀ ਦੇ ਰਹੇ ਹੈਗੇ। ਪਰ ਪਤਾ ਨਹੀਂ ਕੀ ਕਰਦੇ ਪਏ ਨੇ ਕੁ ਸਮਝ ਹੀ ਨਹੀਂ ਆਉਂਦਾ ਹੈਗਾ ਹੈ।
ਹਾਂਜੀ ਉਹ ਤੇ ਹੈ। ਕਿਉਂਕਿ ਬਿਨਾਂ ਬੱਤੀ ਦੇ ਤੇ ਬਿਲਕੁਲ ਇਸ ਤਰ੍ਹਾਂ ਲੱਗਦਾ ਹੈ। ਕਿ ਜਮਾ ਜਿਵੇਂ। ਹੱਥ ਹੀ ਕੱਟ ਦਿੱਤੇ ਆ ਕੋਈ ਕੰਮ ਨੀ ਹੋ ਸਕਦਾ ਚਲੋ ਤੁਸੀਂ ਰੋਟੀ ਪਾਣੀ ਵੀ ਕਰ ਲਓਗੇ ਦਿਨੇ ਤੇ ਚਲੋ ਤੁਹਾਡਾ ਰੋ। ਰੋਟੀ ਪਾਣੀ ਬਣ ਵੀ ਜਾਏਗਾ ਪਰ ਬਾਕੀ ਜਿਹੜੇ ਕੰਮ ਨੇ। ਐਹ ਅ ਕੱਪੜੇ ਧੋਣਾ ਮਸ਼ੀਨ ਚਲਾਣਾ ਬੋਤ ਸਾਰੇ। ਕੰਮ ਹੁੰਦੇ ਨੇ ਜਿਹੜੇ ਬਿਨਾਂ। ਬੱਤੀ ਦੇ ਨੀ ਹੋ ਸਕਦੇ ਉਹ ਤੇ ਐਵੇਂ ਈ ਰਹਿ ਜਾਣਗੇ ਨਾਲੇ ਘਰੇ ਬੱਚਿਆਂ ਦੇ ਨਾਲ ਨਾਲ ਬਜ਼ੁਰਗ ਵੀ ਹੈਗੇ ਨੇ। ਉਹ ਲੋਕ ਆਪ ਪਰੇਸ਼ਾਨ ਨੇ ਗਰਮੀ ਨਾਲ। ਤਬੀਅਤ ਅਲੱਗ ਖ਼ਰਾਬ ਹੋ ਜਾਂਦੀ ਹੈ। ਕਿਉਂਕਿ ਗਰਮੀ ਇੰਨੀ ਲੱਗ ਰਹੀ ਹੈ। ਸਾਰਿਆਂ ਨੂੰ।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
ਪਤਾ ਨੀ ਕੀ ਕਰੇਗੀ ਹਰ ਵਾਰ ਦਾ ਐਹੀ ਰੋਣਾ ਜਦੋਂ ਪਤਾ ਹੈ ਕਿ ਬਈ ਇਹ ਲੋਕਾਂ ਨੂੰ ਪੈਲਾਂ ਤੋਂ। ਪਤਾ ਤੇ ਹੁੰਦਾ ਹੀ ਹੈ ਕਿ ਇਸ ਸਾਲ ਗਰਮੀ ਜ਼ਿਆਦਾ ਪੈਣੀ ਹੈ। ਤੇ ਉਸ ਹਿਸਾਬ ਨਾਲ ਬਾਈ ਇੰਤਜਾਮ ਕਰਕੇ ਰੱਖਣ ਕਿਉਂਕਿ। ਬਿੱਲ ਤੇ ਕੱਟ ਨੀ ਹੋ ਰਹੇ ਨਾ ਬਿੱਲ ਤੇ ਉਨਾ ਹੀ ਆ ਰਿਹਾ ਭਾਵੇਂ ਬੱਤੀ ਆਏ ਚਾਹੇ ਨਾ ਆਏ।
ਹਾਂਜੀ ਇਹ ਤੇ ਹੈਗਾ ਹੈ।
ਬਿਲ ਹੁਨ ਕਹਿੰਦੇ ਨੇ। ਤੁਸੀਂ ਲੋਕ ਏਸੀ ਜ਼ਿਆਦਾ ਚਲਾ ਰਹੇ ਹੋ ਤਾਂ ਕਰਕੇ ਬਿੱਲ ਜ਼ਿਆਦਾ ਆ ਰਹੇ ਐ ਪਰ ਬੱਤੀ ਆਏਗੀ ਤਾਂ ਏ ਸੀ ਚੱਲੇਗਾ ਨਾ ਜਦੋਂ ਬੱਤੀ ਟੀ ਨਹੀਂ ਆ ਰਹੀ ਏ ਸੀ ਨਹੀਂ ਚੱਲ ਰਿਹਾ ਤੇ ਬਿਲਲ ਪਤਾ ਨੀ ਕਿਹੜਾ ਇੰਨਾ ਸਾਰਾ ਦੇ ਦਿੰਦੇ ਨੇ ਕਿ ਅਹ ਬਿੱਲੀ ਵੱਧ ਵੱਧ ਕੇ ਆਈ ਜਾ ਰਿਹਾ। ਲਾਈਟਾਂ ਆ ਨੀ ਰਹੀਆਂ ਆਨੇ ਗਰਮੀ ਅਲੱਗ ਲੱਗ ਰਹੀ ਹੈ ਮੈਂ ਤਾਂ ਇਹ ਵੀ ਸੁਣਿਆ ਸਵੇਰੇ ਸਵੇਰੇ ਬੱਤੀ ਕੱਟ ਲੈਂਦੇ ਨੇ ਰਾਤੀ ਤੀ ਦਿੰਦੇ ਨੇ ਫੇਿਰ ਰਾਤੀ ਵੀ ਵਿੱਚ ਵਿੱਚ ਕੱਟ ਲੈਂਦੇ ਨੇ।
ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਇਹਨਾਂ ਦੇ ਅਹ ਇੰਨੀ ਕਟ ਹੋ ਰਹੀ ਹੈਗੀ ਹੈ ਕਿ ਸਵੇਰੇ- ਸਵੇਰ ਹ ਦਿੰਦੇ ਨੇ ਥੋੜ੍ਹੀ ਦੇਰ ਉਸ ਤੋਂ ਬਾਅਦ ਅਹ ਫੇਰ ਪੂਰਾ ਦਿਨ ਨਹੀਂ ਦੇਣਗੇ ਫੇਿਰ ਰਾਤ ਨੂੰ ਦੇਣਗੇ ਥੋੜ੍ਹੀ ਦੇਰ ਉਹ ਜਿਵੇਂ ਅਹ ਥੋੜੇ-ਥੋੜੇ ਟੁਕੜਿਆਂ ਚ ਦੇ ਰਹੇ ਹੋਦੇ ਬੱਤੀ ਤੇ ਪਰੇਸ਼ਾਨੀ ਇੰਨੀ ਹੋ ਜਾਂਦੀ ਹੁਣ ਸਾਡੇ ਵਰਗੇ ਤੇ ਆਹ ਖੁੱਲਦੇ ਸਾਰ ਸਾਨੂੰ ਚਾਹੀਦੀ ਹੈਗਾ ਐ। ਕੁਝ ਨਾ ਕੁਝ ਕੁ ਸੀ ਤੇ ਕੰਮ ਸਾਰਾਲਾ ਅ ਅ ਬਿਜਲੀ ਨਾਲ ਹੀ ਹੁੰਦਾ ਹੈਗਾ ਹੈ ਕੱਪੜੇ ਧੋਣੇ ਤੇ ਵਾਸ਼ਿੰਗ ਮਸ਼ੀਨ ਹੈ ਹੈ ਰੋਟੀ ਬਣਾਣੀ ਹੈ ਤੇ ਉਹ ਸਾਡਾ ਅੱਧਾ ਕੰਮ ਤੇ ਗੈਸ ਤੇ ਹੁੰਦਾ ਅੱਧਾ ਕੰਮ ਸਾਡਾ ਇੰਡਕ ਕਸ਼ਨ ਤੇ ਹੁੰਦਾ ਐ।
ਹਾਂਜੀ -ਹਾਂਜੀ ਉਹ ਤੇ ਹੈ ਹੀ ਹੈ ਹੁਣ ਜਦੋਂ ਵੱਡਾ ਪਰਿਵਾਰ ਹੈ ਤੇ ਦੋ ਚੁੱਲੇ ਤੇ ਰੱਖਣੇ ਹੀ ਰੱਖਣੇ ਪੈਣੇ ਆ ਨਾ ਕਿਉਂਕਿ ਫਟਾਫਟ ਸਾਰੀ ਚੀਜ਼ਾਂ ਬੰਨ੍ਹਿਆ ਨਾਲੇ ਸਵੇਰ ਦਾ ਟਾਈਮ ਹੁੰਦਾ ਸਾਰਿਆਂ ਨੇ ਸਕੂਲ ਜਾਣਾ ਬੱਚਿਆਂ ਨੇ ਸਕੂਲ ਜਾਣਾ ਆ। ਹਸਬੈਂਡ ਨੇ ਆਫਿਸ ਜਾਣਾ ਐ ਸਾਰਿਆਂ ਨੇ ਕੰਮ ਤੇ ਜਾਣਾ ਐ। ਤੇ ਬਈਆ ਆਪਾਂ ਵੀ ਸਾਰੇ ਕੰਮ ਨਿਬੇੜ ਕੇ ਸਾਨੂੰ ਵੀ ਥੋੜਾ ਟਾਈਮ ਚਾਹੀਦਾ ਹੈ ਕਿ ਆਪਾਂ ਵੀ ਸਾਰੇ ਜਲਦੀ ਕੰਮ ਨਿਬੇੜ ਲਈਏ ਕਿਉਂਕਿ ਕਿੰਨਾ ਹੀ ਟਾਈਮ ਰਹਿੰਦਾ ਹੈ ਸਵੇਰ ਦੇ ਨਾਸ਼ਤੇ ਦੇ ਉ ਦੇ ਦੁਪਹਿਰ ਦੀ ਰੋਟੀ ਦੇ ਵਿੱਚ ਤੇ ਦੁਪਹਿਰ ਦੀ ਰੋਟੀ ਵੀ ਬਣਨੀ ਐ ਉਹ ਦੇ ਵਿੱਚ ਵੀ ਸਾਰੇ ਕੰਮ ਉਹ ਵਾਸ਼ਿੰਗ ਮਸ਼ੀਨ ਮਸ਼ੀਨ ਹੋ ਗਈ ਕੱਪੜੇ ਪ੍ਰੈਸ ਕਰਨ ਵਾਲੇ ਹੋ ਗਏ ਨੇ ਫਰਿਜ ਅੰਦਰ ਪੀ ਰੋਟੀ ਖਰਾਬ ਬ ਆਟਾ ਹੀ ਪਿਆ ਪਿਆ ਖ਼ਰਾਬ ਹੋ ਜਾਂਦਾ ਸਬਜ਼ੀ ਪਈਆਂ ਪਈਆਂ ਖ਼ਰਾਬ ਹੋ ਜਾਂਦੀਆਂ ਨੇ। ਉਹ ਆਮ ਆਦਮੀ ਦੀ ਜੇਬ ਉੱਤੇ ਵੈਸੇ ਜ ਤਰ੍ਹਾਂ ਹੀ ਹਾਂਜੀ ਆਮ ਆਦਮੀ ਦੀ ਜੇਬ ਉੱਤੇ ਵ ਇਸ ਤਰ੍ਹਾਂ ਹੀ ਇਨਾ ਲੋਡ ਪੈ ਰਿਹਾ ਅੱਜ- ਕੱਲ ਮਹਿੰਗਾਈ ਕਰਕੇ ਤੇ ਉਤੋਂ ਇਹ ਲੋਕ ਬਿਜਲੀ ਕੱਟ ਦਿੰਦੇ ਤੇ ਜਿਹੜੀ ਥੋੜ੍ਹੀ ਬਹੁਤ ਸਬਜ਼ੀਆਂ ਤੇ ਬਾਕੀ ਸਾਰੀ ਚੀਜ਼ਾਂ ਆਪਾਂ ਸਟੋਰ ਕਰਕੇ ਫਰਿੱਜ ਦੇ ਅੰਦਰ ਰੱਖੀਏ। ਉਹ ਅਲੱਗ ਤੋਂ ਖ਼ਰਾਬ ਹੋ ਜਾਂਦੀਆਂ ਨੇ। ਮੈਨੂੰ ਤੇ ਸਮਝ ਹੀ ਨਹੀਂ ਆ ਰਿਹਾ ਕਿਵੇਂ ਕੰਮ ਅੱਗੇ ਚੱਲੇਗਾ।
ਬਹੁਤ ਹੀ ਕੰਮ ਖ਼ਰਾਬ ਹੋ ਜਾਂਦਾ ਹੈ। ਸਾਡੇ ਤੇ ਇੰਨਾ ਰੌਲਾ ਪੈਂਦਾ ਹੈਗਾ ਹੈ ਕਿ ਫਿਰ ਬੱਤੀ ਨਹੀਂ ਆਂਦੀ ਹੈਗੀ ਹੈ ਤੇ ਪੂਰੇ ਘਰ ਚ ਫਿਰ ਸਾਰਾ ਕੰਮ ਰੁਕ ਜਾਂਦਾ ਹੈਗਾ ਹੁਣ ਠਾ ਵਿਹਲੇ ਬਹਿ ਕੇ ਕੀ ਕਰੀਏ? ਕੀ ਨਾ ਕਰੀਏ ਬੱਚੇ ਵੈਸੇ ਪਰੇਸ਼ਾਨ। ਕਰਦੇ ਨੇ ਬੱਤੀ ਕਦੋਂ ਆਏਗੀ ਤੇ ਤੁਸੀਂ ਦੱਸੋ ਅਸੀਂ ਅੱਗੇ ਦਾ ਕੰਮ ਕਿਵੇਂ ਕਰਾਂਗੇ? ਹੁਣ ਅੱਧੇ ਕੰਮ ਤੇ ਸਕੂਲਾਂ ਦੇ ਫੋਨ ਤੇ ਹੁੰਦੇ ਨੇ। ਤੇ ਹੁਣ ਫੋਨ ਵੀ ਰਿਚਾਰਜ ਕਿੱਥੋਂ ਕਰਾਂਗੇ ਹੁਣ ਰਿਚਾਰਜ ਹੋਏ ਤੇ ਫੇਰ ਬੰਦਾ ਕੁਛ ਕੰਮ ਕਰਵਾਵੇ ਬੱਚਿਆਂ ਕੋਲੋਂ।
ਹਾਂਜੀ, ਇਸੇ ਕਰਕੇ ਨਾ ਆਪਾਂ ਵੀ ਆਪਣਾ ਇੱਥੇ ਵਾਈਫਾਈ ਦਾ ਨਾ ਬੈਕਅਪ ਵਾਲਾ ਕੀਤਾ ਹੋਇਆ ਐ। ਕਿ ਘੱਟ ਤੋਂ ਘੱਟ ਬੱਤੀ ਅਗਰ ਚਲੀ ਵੀ ਗਈ ਤੇ ਤਿੰਨ ਘੰਟੇ ਬੱਤੀ ਜਾਣ ਦੇ ਬਾਅਦ ਥੋੜਾ ਬਹੁਤ ਵਾਈਫ ਫਾਈ ਤੇ ਚੱਲੇਗਾ ਕੰਮ ਤੇ ਚੱਲੇਗਾ ਬਟ ਉਹ ਵੀ ਤਾਂ ਹੀ ਚਾਰਜ ਹੁੰਦਾ ਹੈ ਜਦੋਂ ਬੱਤੀ ਆ ਜ਼ਿਆਦਾ ਦੇਰ ਨਾ ਜਾਏ। ਹੁਣ ਬੱਤੀ ਜ਼ਿਆਦਾ ਦੇਰ ਚਲੀ ਜਾਏਗੀ ਤੇ ਉਹਨੇ ਵੀ ਕੰਮ ਨੀ ਕਰਨਾ ਹੱਥ ਛੱਡ ਦੇਣਾ ਤੇ ਇਨਵਰਟਰ ਵੀ ਕਿੰਨੀ ਦੇਰ ਤੱਕ ਚੱਲ ਪਏਗਾ।
ਹਾਂਜੀ, ਉਹੀ ਇਨਵਰਟਰ ਤਾਂ ਸਾਰੇ ਹੀ ਏ, ਹੈ ਥੋੜ੍ਹਾ ਬਹੁਤ ਜੋ ਹੋ ਜਾਂਦਾ ਹੈਗਾ, ਪਰ ਇਨਵਰ ਟਰ ਵੀ ਕਿੰਨਾ, ਚਿਰ ਚੱਲ ਲਏ ਗਾ। ਬਈ ਇਨਵਰਟਰ ਨੂੰ ਵੀ ਚਲਾਉਣ ਵਾਸਤੇ ਵੀ ਤੇ ਅ ਬਿਜਲੀ ਚਾਹੀਦੀ ਹੈਗੀ ਹੈ ਨਾ। ਉਹ ਆਏਗੀ, ਬਿਜਲੀ ਆਏਗੀ। ਤਈ, ਤਾਂਈ ਚਾਰਜ ਹੋਏਗਾ, ਸਭ।
ਹਾਂਜੀ, ਫੋਨ ਚਾਰਜ ਕਰਨਾ, ਹੁਣ ਛੁੱਟੀ ਦਾ ਦਿਨ ਹੈਗਾ ਹੈ। ਫਿਰ ਵੀ ਸਕੂਲੋਂ ਤੋਂ ਮੈਸੇਜ ਆਈ ਜਾ ਰਹੇ ਨੇ, ਕਿ ਇਹ ਆ, ਉਹ ਆ। ਤੁਸੀਂ ਇਹ ਵਾਲਾ ਕੰਮ ਕਰਕੇ ਕਲ ਲੈ ਕੇ ਆਣਾ। ਇਹ ਚੀਜ਼ਾਂ ਲੈ ਕੇ। ਲੈ ਕੇ ਆਣੀਆਂ, ਉਹ ਚੀਜ਼ਾਂ ਲੈ ਕੇ ਆਣੀਆਂ ਨੇ ਸਕੂਲਾਂ ਵਾਲਿਆਂ ਦੇ ਤੇ ਕੰਮ ਹੀ ਨੀ ਰੁਕ। ਰੁਕ ਰਹੇ ਨੇ, ਉਹਨਾਂ ਨੂੰ ਕੀ ਦੱਸੀਏ ਕਿ ਆਪਾਂ ਇੱਥੇ ਕਿੱਥੇ ਬੈਠੇ ਹਾਂ, ਬਿਨਾਂ ਬੱਤੀ ਪੱਖੇ ਦੇ। ਆਪਾਂ ਇੱਥੇ ਰੋਟੀ ਬਣਾ ਲਈਏ, ਬਹੁਤ ਵੱਡੀ ਗੱਲ ਹੈ।
ਅੱਜ ਕੱਲ ਤੇ ਉਹ ਵੀ ਨੀ ਹੋ ਪਾਉਂਦਾ। ਕਿ ਮੋਮਬੱਤੀ ਜਗਾ ਕੇ ਅਸੀਂ ਰੋਟੀ ਬਣਾ ਲਈਏ, ਉਹ ਵੀ ਨੀ ਹੋ ਪਾਉਦਾ।
ਉਹੀ ਮੈਂ ਤੁਹਾਨੂੰ ਕਹਿ ਰਹੀ ਸੀ, ਪਹਿਲ, ਪਹਿਲਾਂ ਦੇ ਟਾਈਮ ਤੇ ਕੀ ਹੁੰਦਾ ਸੀ। ਕਿ ਮੋਮਬੱਤੀ ਜਲਾਈ, ਬੱਤੀ ਜਾਣ ਦਾ, ਬੱਚੇ ਸਭ ਤੋਂ ਜ਼ਿਆਦਾ ਵੇਟ ਕਰਦੇ ਹੁੰਦੇ ਸੀ ਕਿ। ਬੱਤੀ ਜਾਏਗੀ ਤੇ ਆਪਾਂ ਸਭ ਤੋਂ ਪਹਿਲਾਂ ਖੇਡਣਾ ਹੈ, ਹੋਰ ਕੁਛ ਨੀ ਕਰਨਾ, ਛੁਪਣ ਛੁੱਪਾ। ਪਾਈ ਖੇਡ ਲਾਂਗੇ, ਕਦੇ ਕੁੱਝ ਖੇਡ ਲਾਂਗੇ। ਪਰ ਹੁਣ ਅੱਜ- ਕੱਲ੍ਹ ਦੇ ਟਾਈਮ ਦੇ ਬੱਚੇ ਤੇ ਬਿਲਕੁਲ ਹੀ। ਗਰਮੀ 'ਚ ਦੋ ਮਿੰਟ, ਬਿਨਾਂ ਪੱਖੇ ਤੇ ਬਹਿ ਕੇ ਰਾਜ਼ੀ ਨਹੀਂ ਹੈ।
ਪੱਖਾ ਤੇ ਛੱਡੋ ਇੱਥੇ ਤਾਂ, ਏਸੀ ਚਾਹੀਦਾ ਹੁੰਦਾ ਹੈ ਸਭ ਤੋਂ ਪਹਿਲੇ, ਏਸੀ। ਬੰਦ ਹੋ ਗਿਆ ਤੇ ਆਫ਼ਤ ਹੋ ਜਾਂਦੀ, ਕਿ ਏਸੀ ਕਿਉਂ ਬੰਦ ਹੋ ਗਿਆ।
ਉਹੀ ਗੱਲ ਹੈ ਨਾ, ਪਹਿਲਾਂ ਤੇ। ਤੇ ਸਾਡੇ, ਆਪਾਂ ਲੋਕ ਤੇ ਕਿੱਥੇ, ਗਰਮੀ ਪਸੀਨਾ ਚੂਹਨਦਾ ਰਹਿੰਦਾ ਸੀ ਸਾਡਾ। ਆਪਾਂ ਕੰਮ ਕਰਦੇ ਰਹਿੰਦੇ ਸੀ, ਖੇਡਦੇ ਰਹਿੰਦੇ ਸੀ, ਪਾਗਲਾਂ ਵਾਂਗੂੰ ਕਿ। ਬੱਤੀ ਜਾਏ ਤੇ, ਮੈਂ ਤੇ ਸੋਚਦੀ ਸੀ, ਹਾਂਜੀ। ਆਪਾਂ ਬਲਕਿ ਬ ਰੱਬ ਕੋਲੋਂ ਕਹਿੰਦੇ ਸੀ, ਰੱਬ ਬੱਤੀ ਕੱਟ ਲਾ, ਸਾਨੂੰ। ਖੇਡਣਾ ਹੈ, ਇਸ। ਮਾਂ ਸਾਨੂੰ ਮਾਂ, ਸਾਡੀ ਮੰਮੀ ਸਾਨੂੰ ਭੇਜ ਦੇਗੀ, ਖੇਡਣ ਵਾਸਤੇ ਕਿ ਚੱਲ। ਬੱਤੀ ਚੱਲੀ ਗਈ ਥੋੜ੍ਹੀ ਦੇਰ ਖੇਡਲੋ ਤੁਸੀ। ਬੱਤੀ ਆਏਗੀ ਫੇਰ ਕੰਮ ਕਰ ਲੈਣਾ, ਪਰ ਇੱਥੇ ਹੈ ਈ ਨੀ ਕੁੱਛ, ਇੱਥੇ ਬੱਚੇ। ਨਈਂ, ਨਈ, ਪਹਿਲਾਂ ਹੀ ਰੋਣਾ ਸ਼ੁਰੂ ਹੋ ਜਾਂਦਾ ਹਾਏ, ਬੱਤੀ ਚਲੀ ਗਈ, ਹਾਏ ਬੱਤੀ ਚਲੀ ਗਈ, ਮੇਰਾ ਨਿਆਣਾ ਆਪ। ਰੋਣਾ ਸ਼ੁਰੂ। ਬੱਤੀ ਕਿਉਂ ਚਲੀ ਗਈ ਹੈ, ਬੱਤੀ ਨੀ ਆ ਰਹੀ ਹੈ, ਆਪਾਂ ਕੀ ਕਰੀਏ ਹੁਣ, ਮੈਂ ਬੋਰ ਹੋ ਰਿਹਾ, ਮੈਂ। ਕੀ ਕਰਾਂ, ਮੈਂ ਕੀ।
ਬਸ ਸਹੀ ਹੈ, ਸਾਰਾ ਕੁਛ ਤੇ ਐਸੇ ਤੇ ਹੀ ਹੈਗਾ ਹੈ।
ਹਾਂਜੀ, ਉਹਨਾਂ ਨੂੰ ਕੀ ਦਸੀਏ ਕਿ ਆਪਾਂ, ਬੱਤੀ ਨਹੀਂ ਹੁੰਦੀ ਸੀ ਤੇ। ਆਪਾਂ ਬੱਤੀ ਜਾਣ ਦਾ ਵੇਟ ਕਰਦੇ ਹੁੰਦੇ ਸੀ ਕਿ ਬੱਤੀ ਜਾਏਗੀ ਤੇ ਆਪਾਂ ਖੇਡਾਂਗੇ, ਫੇਰ ਸਾਨੂੰ ਛੱਤ। ਤੇ ਵੀ ਸੌਣ ਦਾ ਮੌਕਾ ਮਿਲੇਗਾ ਪਰ ਅੱਜ- ਕੱਲ ਕਿੱਥੇ, ਇਹ ਸਭ ਚੀਜ਼ਾਂ ਰਹਿ ਗਈਆਂ ਨੇ।
ਬਸ ਹੁਣ ਅਸੀਂ ਵੀ ਉਹੀ ਬੱਤੀ ਦਾ ਇੰਤਜ਼ਾਰ ਕਰ ਰਹੇ ਹੈਗੇ ਹੈ, ਕਿ ਬੱਤੀ ਕਦੋਂ ਆਵੇ। ਤੇ ਅਸੀਂ ਅੱਗੇ ਦੇ ਕੁੱਝ ਕੰਮ ਸ਼ੁਰੂ ਕਰੀਏ, ਕਿਉਂਕਿ ਇਸ ਬੱਚਿਆਂ ਨੂੰ। ਸਵੇਰੇ ਸਕੂਲ ਭੇਜਣਾ ਹੈਗਾ ਏ, ਉਹਨਾਂ ਦੇ ਡਰੈੱਸ ਵਗੈਰਾ ਰੈਡੀ ਕਰਨੀ ਹੈਗੀ ਹੈ। ਬੱਤੀ ਆਏ ਤੇ ਉਹਨਾਂ ਦੀ ਡਰੈਸ ਵਗੈਰਾ ਪ੍ਰੈੱਸ ਹੋਵੇ।
ਹੂੰ, ਤੁਸੀਂ ਫ਼ੋਨ ਨੀ। ਕੰਪਲੇਂਟ ਨਹੀਂ ਕੀਤੀ ਗਈ, ਕਿ ਬੱਤੀ ਕਦ ਤੱਕ ਆਏਗੀ, ਕਦ ਤੱਕ ਨਹੀਂ ਆਏਗੀ।
ਅੱਜ- ਕੱਲ ਚੁੱਕਦੇ ਕਿੱਥੇ ਨੇ, ਕਹਿ ਦਿੰਦੇ ਆਂ ਅਸੀਂ ਕੰਮ। ਕਰ ਰਹੇ, ਹੋਜੇਗਾ ਤੇ ਦੱਸ ਦੇਵਾਂਗੇ। ਬੱਤੀ ਵਾਲੇ ਵੀ ਤੇ ਐਵੇਂ ਈ ਦੇ ਹੈਗੇ ਨੇ ਦੱਸਦੇ ਨੀ। ਕੰਮ ਹੋ ਜਾਏਗਾ ਤੇ ਦੱਸ ਦਾਂਗੇ ਉਹ ਤੇ ਸਿੱਧਾ ਈ ਕਹਿੰਦੇ ਹੈਗੇ ਨੇ। ਲੱਗੇ ਹੋਏ ਆ ਹੋ ਜਾਏਗਾ ਤੇ ਦੱਸ ਦੇਵਾਂਗੇ।
ਉਹੀ ਹੈ ਮੰਮੀ ਨੂੰ ਵੀ ਮੰਮੀ ਦਾ ਵੀ ਮੇਰੀ ਫ਼ੋਨ ਆਇਆ ਸੀ, ਉਹ ਵੀ ਪਰੇਸ਼ਾਨ ਐ ਕਿ ਮੀਂਹ ਜ਼ਰਾ ਜਾ‌ ਬੰਦ। ਹੁੰਦਾ ਨਹੀਂ ਐ। ਤੇ ਬੱਤੀ ਪਹਿਲਾਂ ਕੱਟਣ ਨੂੰ ਤਿਆਰ ਰਹਿ ਜਾਂਦੇ ਨੇ ਕਿ ਬੱਤੀ ਕੱਟ ਦੀਏ ਬਸ ਕਿਵੇਂ- ਤਿਵੇਂ। ਆਪਾਂ ਹਲਕੀ ਜਿਹੀ ਆਂਦੀ ਆਏਗੀ ਬੱਤੀ ਕੱਟ ਦੇਣਗੇ, ਹਲਕਾ ਜਾ ਮੀਂਹ। ਪਏਗਾ, ਬੱਤੀ ਕੱਟ ਜਏਗੀ।
ਇੱਥੇ ਤੇ ਹ ਹਲਕੀ ਜੀ ਹਵਾ ਵੀ ਚੱਲੇਗੀ ਤਾਂ ਈ ਬੱਤੀ ਕੱਟ ਦਿੰਦੇ ਹੈਗੇ। ਨੇ।
ਤਾਂ ਵੀ ਇਹਨਾਂ ਲੋਕਾਂ ਨੇ। ਸੋਚੋ ਇਹ ਇੰਨੇ ਸਾਲਾਂ ਦਾ, ਇੰਨੇ ਸਾਲ ਦਾ ਇਹ ਦਿੱਕਤ ਆ ਰਹੀ ਐ ਪਰ ਅੱਜ ਤੱਕ। ਇਸ ਗੱਲ ਦਾ ਸੋਲਿਊਸ਼ਨ ਨਹੀਂ ਨਿਕਲ ਪਾਇਆ ਇਹਨਾਂ ਕੋਲੋਂ ਕਿ ਜਦੋਂ ਬੱਤੀ ਜਾਂਦੀ ਐ ਤੇ ਕਿਨੇ। ਕਿਵੇਂ ਇਹਨਾਂ ਨੇ ਮੈਨਜ ਕਰਨਾ ਐ, ਕਿਸ ਤਰ੍ਹਾਂ ਕਰਨਗੇ ਕਿਸ ਤਰ੍ਹਾਂ ਨੀ ਮਤਲਬ। ਪਤਾ ਈ ਨਹੀਂ ਐ, ਕੀ ਚੱਲਦਾ ਪਿਆ ਇਹਨਾਂ ਲੋਕਾਂ ਦਾ।
ਪਤਾ ਨੀ ਕੀ ਚੱਲਦਾ ਪਿਆ ਹੈਗਾ। ਰੱਬ ਜਾਣੇ ਕਦੋਂ ਇਹ ਸਹੀ ਹੋਏਗੀ ਸਮੱਸਿਆ।
ਹਾਂਜੀ।
ਹਾਂਜੀ।
ਓਹੀ ਐ ਬੱਤੀ ਦੇ ਬਿਨਾਂ ਤੇ ਮਤਲਬ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਨੇ ਆਕਸੀਜ਼ਨ ਪੰਪ। ਮੂੰਹ ਤੋਂ ਹਟਾਤਾ ਹੋਏ, ਐਵੇਂ ਲੱਗਦਾ ਆ ਅੱਜ- ਕੱਲ ਤੇ ਕਿਉਂਕਿ। ਬੱਤੀ ਨੀ ਆ ਰਹੀ ਐ, ਹਾਂਜੀ। ਕੁਛ ਕੰਮ ਨੀ ਨਾਲੇ ਬੱਚੇ ਵੀ ਕਹਿੰਦੇ ਨੇ ਕਿ ਛੁੱ। ਛੁੱਟੀ ਦਾ ਦਿਨ ਐ, ਆਪਾਂ ਕਿਵੇਂ ਕੰਮ ਕਰੀਏ, ਕੀ ਕਰੀਏ ਕੀ ਨਹੀਂ ਕਰੀਏ। ਛੁੱਟੀ ਦਾ ਦਿਨ ਐ, ਟੀਵੀ ਦੇਖਣਾ, ਟੀਵੀ ਦੇਖਣਾ ਕਰਕੇ ਬੱਤੀ ਨੀ ਆ ਰਹੀ ਤੇ ਟੀਵੀ ਕਿੱਥੋਂ ਦੇਖਣ ਗੇ।
ਹਾਂਜੀ, ਹਾਂਜੀ। ਸਹੀ ਕਹਿ ਰਹੇ ਹੈਗੇ ਓਹ, ਵ ਛੁੱਟੀ ਵਾਲੇ ਦਿਨ। ਤੇ ਟੀਵੀ ਈ ਚਾਹੀਦਾ ਹੁੰਦਾ, ਬਾਕੀ ਤੇ ਪੂਰਾ ਹਫ਼ਤਾ ਐਵੇਂ ਈ ਜਾਂਦਾ ਹੈਗਾ ਏ। ਥੋੜੀ ਦੇਰ ਦੇਖ ਲਿਆ, ਕਰ ਲਿਆ, ਫਿਰ ਨਹੀਂ ਹੋ ਪਾਂਦਾ।
ਹਾਂਜੀ! ਚਲੋ ਮੇਰੀ ਤਾਂ ਲਾਈਟ ਆ ਗਈ ਏ। ਮੈਂ ਫਟਾਫਟ ਕੰਮ ਨਿਬੇੜ ਲਵਾਂ। ਹਾਂਜੀ ਚਲੋ। ਆਪਾਂ ਵੀ ਕੰਮ ਨੂੰ ਨਿਬੇੜ ਲਈਏ। ਹਾਂਜੀ, ਹਾਂਜੀ ਚਲੋ ਜੀ। ਓਕੇ ਜੀ ਸਸਿਰੀ ਕਾਲ। ਹਾਂਜੀ, ਚਲੋ ਸਸਿਰੀ ਕਾਲ।
ਹਾਂਜੀ।